ਹੈਲੋ। ਹੈਲੋ। ਹੈਲੋ
ਹੈਲੋ ਹਾਂਜੀ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
ਐ।
ਵਧੀਆ।
ਵਧੀਆ ਜੀ, ਵਧੀਆ ਤੁਸੀਂ ਤੇ ਯਾਦ ਹੀ ਨੀ ਕਰਦੇ। ਮੈਂ ਹੀ ਤੁਹਾਨੂੰ
ਬਸ ਕੀ ਕਰੀ ਵੀਰ ਜੀ ਬੱਚਿਆਂ ਨੂੰ ਛੁਟੀਆਂ ਨੇ ਨਾ
ਅੱਛਾ-ਅੱਛਾ, ਹਾਂਜੀ ਬਸ ਮੈਂ ਤੁਹਾਨੂੰ ਕਿੰਨੀ ਵਾਰ ਮੈਂ ਪਹਿਲੇ ਵੀ ਤੁਹਾਨੂੰ ਫੋਨ ਕੀਤਾ, ਹੁਣ ਵੀ ਮੈਂ ਹੀ ਕੀਤਾ ਸਗੋਂ ਮੈਨੂੰ ਆਪ ਨੂੰ ਹੁੰਦਾ ਮੈਂ ਕਿਹਾ ਭੈਣਜੀ ਕਦੀ ਫੋਨ ਹੀ ਨਹੀਂ ਕਰਦੇ ਮੈਂ ਹੀ ਹਮੇਸ਼ਾ ਫੋਨ ਕਰਨਾ ਵਾਂ।
ਅੱਛਾ।
ਹਾਂਜੀ ਹਾਂ ਉਹ ਤੇ ਕੋਈ ਗੱਲ ਨੀ ਉਹ ਤੇ ਚਲੋ ਬੜੀ ਅੱਛੀ ਗੱਲ ਦੇਖੋ ਆਪਸ ਵਿੱਚ ਪਿਆਰ ਬਣਿਆ ਰਹਿੰਦਾ ਜਦੋਂ। ਸਾਰ ਇੱਕ ਦੂਜੇ ਨਾਲ ਗੱਲ ਕਰੇ ਨਾ ਥੋੜਾ ਆਪਸ ਵਿੱਚ ਗੱਲਬਾਤ ਥੋੜ੍ਹਾ ਕੋਂਟੈਕਟ ਕਰਹੇ ਤੇ ਬੰਦੇ ਦੀ ਥੋੜ੍ਹਾ ਉਹ ਵੀ ਰਿੰਦਾ ਹੈਨਾ।
ਹੈ ਹੀ ਏ
ਹਾਂਜੀ ਬਸ ਮੈਂ ਤੁਹਾਨੂੰ ਤਾਂ ਹੀ ਫੋਨ ਲਾਯਾ ਸੀ ਛੁੱਟੀਆਂ ਪਈਆਂ ਦੀਆਂ ਬੱਚਿਆਂ ਦੀ ਫਿਰ ਖਾ ਗਏ ਨੇ ਬੲ ਘੁੰਮਣ ਜਾਣਾ, ਘੁੰਮਣ ਜਾਣਾ ਤੇ ਆਪਣਾ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਤੁਸੀਂ ਜੇ ਨਾਲ ਚੱਲਦੇ ਹੋ ਤੇ ਅਨੰਦਪੁਰ ਸਾਹਿਬ ਦਾ ਬਣਾ ਅਸੀਂ ਚਲੋ ਅਨੰਦਪੁਰ ਸਾਹਿਬ ਹੋ ਆਣੇ ਆ।
ਚਲੋ ਚੱਲਣੇ ਆ, ਹਾਂਜੀ ਚਲੋ ਚੱਲਦੇ ਆ।
ਬਸ ਮੈਂ ਸੋਚਿਆ ਜਦੋਂ ਤੁਹਾਨੂੰ ਪੁੱਛ ਲਾਂ ਆਪਾਂ ਪੰਦਰਾਂ ਤਰੀਕ ਦਾ ਸੋਚ ਰਹੇ ਹਾਂ ਅਨੰਦਪੁਰ ਸਾਹਿਬ ਫਿਰ ਨਾਲੇ ਉੱਥੋਂ ਕੀਰਤਪੁਰ ਸਾਹਿਬ ਚਲੇ ਜਾਣਗੇ, ਦਮਦਮਾ ਸਾਹਿਬ ਚਲੇ ਜਾਣਗੇ, ਫਤਿਹਗੜ੍ਹ ਸਾਹਿਬ ਚਲੇ ਜਾਣਗੇ ਹੈ ਨਾ। ਜੋਤੀ ਸਰੂਪ ਗੁਰਦੁਆਰੇ ਚਲੇ ਜਾਗੇ ਜਿੰਨੇ ਵੀ ਮਤਲਬ ਗੁਰਦੁਆਰੇ ਨੇ ਨਾ ਹਾਂ ਹਾਂਜੀ-ਹਾਂਜੀ ਤੇ ਮੇਰੇ ਪੰਜਾਬ ਤੋਂ ਵੀ ਸਿਸਟਰ ਨੇ ਉਹ ਵੀ ਆਣਗੇ। ਤੇ ਉਹਨਾਂ ਨੇ ਆ ਜਾਣਾ ਤੇਰਾਂ ਤਰੀਕ ਤੇ ਉਹਦੇ ਨਾਲ ਫਿਰ ਮੈਂ ਚਲੋ ਤੁਸੀਂ ਵੀ ਚੱਲਦੇ ਨਾਲ ਸੀਂ ਚ ਹੋ ਜਾਦੇ ਹੋਰ ਵੀ ਮੇਰੀ ਫੈਮਲੀਜ਼ ਹੈਗੀਆਂ ਉਹ ਨੇ ਮਤਲਬ ਜਿਹੜੇ ਮੇਰੇ ਕਜ਼ਨਸ ਨੇ ਜਿਹੜੀ ਮੇਰੀ ਭੂਆ ਹੋਰਾਂ ਦੀਆਂ ਫੈਮਿਲੀ ਹੋ ਗ ਗੀ ਹੈਨਾ ਮ ਨਾਨਕੇ ਹੋ ਗਏ ਮੇਰੇ ਸਾਰੇ ਮਤਲਬ ਇਕੱਠੇ ਹੀ ਨੇ ਸਭ ਕਹਿ ਰਹੇ ਨੇ ਕਿ ਇਕੱਠੇ ਜਾਣਾ। ਪਹਿਲੇ ਜੀ ਸੋਚਿਆ ਸੀ ਟ੍ਰੇਨ ਤੇ ਚੱਲਾਂਗੇ ਬਟ ਫਿਰ ਹੁਣ ਮੈਂ ਸੋਚਿਆ ਵੀ ਸਾਰੇ ਇਕੱਠੇ ਟ੍ਰੇਨ ਤੇ ਰਹਿਣ ਦਿੰਦੇ ਹਾਂ ਬੱਸਾਂ ਕਰ ਲੈਂਦੇ ਹਾਂ ਮਿਨੀ ਬੱਸਾਂ ਕਰ ਲੈਂਦੇ ਹਾਂ। ਦੋ ਹੈਨਾ ਉਹਦੇ ਵਿੱਚ ਅੱਧੇ ਬੰਦੇ ਇੱਕ ਬੱਸੇ ਚ ਹੋ ਜਾਂਏਗੇ ਅਧੇ ਬੰਦੇ ਇੱਕ ਬੱਸੇ ਚ ਹੋ ਜਾਏਂਗੇ ਹੈਨਾ।
ਹਾਂਜੀ ਹਾਂਜੀ ਇਹ ਬੈਸਟ ਰਹੇਗਾ
ਤਾਂ ਹੀ ਤੁਹਾਨੂੰ ਫੋਨ ਲਾਇਆ ਸੀ ਇ ਕੰਮ ਕਰਨਾ ਜਿਹੜੇ ਸਾਰੇ ਬੱਚੇ ਨੇ ਨਾ ਸਾਰੇ ਬੱਚੇ ਇੱਕੋ ਬਾਸੇ ' ਕਰਨੇ ਨੇ ਕਿਉਂਕਿ
ਉਹੀ ਉਹ ਬੱਚੇ ਬੜੀ ਖੱਪ ਆਉਂਦੇ ਨੇ ਤਾਂਗ ਹੀ ਬੜਾ ਕਰਦੇ ਨੇ ਬੱਚੇ ਧਨ ਨੇ ਟੀਚਰ ਜਿਹੜੇ ਸੰਭਾਲ ਕੇ ਬੈਠੇ ਰਹਿੰਦੇ ਨੇ
ਬਿਲਕੁਲ ਸੱਚੀ ਦੱਸਾਂ ਟੀਚਰ ਰ ਦੀ ਜ਼ਿੰਦਗੀ ਤੇ ਬੜੀ ਤਾਨ ਮਤਲਬ ਇੱਕ ਬੱਚੇ ਨੂੰ ਇੱਕ ਬੱਚੇ ਨੂੰ ਪੜ੍ਹਾਉਣਾ ਦੇ ਦਿਮਾਗ ਵਿੱਚ ਹਰ ਇੱਕ ਗੱਲ ਪਾਣੀ ਹੈਾ ਸਹੀ ਗਲਤ ਦੀ ਪਹਿਚਾਣ ਦੱਸਣੀ ਹਨਾ ਮਤਲਬ ਟੀਚਰ ਰੱਬ ਦਾ ਰੂਪ ਦੇਖਿਆ ਜਾਏ ਹਨਾ
ਹਾਂ ਰੱਬ ਤੋਂ ਵੀ ਉੱਪਰ ਬਈ ਉਹ ਜਿੰਨੇ ਬੱਚਿਆਂ ਨੂੰ ਸੰਭਾਲਣਾ ਸਾਰਾ ਦਿਨ ਸਾਡੇ ਕੋਲ ਵੇਖੋ ਸ਼ਾਮੀ ਆਉਂਦੇ ਨੇ ਬੱਚੇ ਦੁਪਹਿਰੇ ਆਉਣਗੇ ਫਿਰ ਟਿਊਸ਼ਨ ਚਲੇ ਜਾਣਗੇ ਬੱਚੇ ਫੇਰ ਉਸ ਤੋਂ ਬਾਅਦ ਸ਼ਾਮੀ ਆਉਣਗੇ ਰੋਟੀ ਗਰ ਸੋ ਜਣਗੇ।
ਹਾਂਜੀ ਹਾਂਜੀ ਹਾਂਜੀ ਪਤਾ ਕੀ ਮਾਂ ਪਿਓ ਦੇ ਨਾ ਸੰਸਕਾਰ ਦੇ ਸਕਦੇ ਬੱਚਿਆਂ ਨੂੰ ਕਿ ਦੇਖੋ ਬਈ ਬੱਚੇ ਇਂਝ ਕਰਨਾ। ਐਵੇਂ ਨੀ ਕਰਨਾ ਐਦੀ ਰਿਸਪੈਕਟ
ਕਿੱਥੇ ਮੰਨਦੇ ਨੇ ਬੱਚੇ ਮੰਨਦੇ ਕਿੱਥੇ ਨੇ ਬੱਚੇ ਘਰ ਵਡਿਆਂ ਦੀ ਗ
ਹਾਂ ਹਾਂਜੀ ਹਾਂਜੀ ਹੋਰ ਸੁਣਾਓ ਮੈਂ ਕੀ ਸੋਚ ਰਿਹਾ ਸੀ। ਕੀ ਆਪਣਾ ਨਾ ਅ ਲੰਗਰ ਪਾਣੀ ਨਾ ਘਰੋਂ ਹੀ ਬਣਾ ਲਾਂਗੇ। ਜਿੱਦਾਂ ਮੈਂ ਦਾਲ ਮੈਂ ਦਾਲ ਵਗੈਰਾ ਨਾ ਮੈਂ ਬਣਵਾ ਲਾਂਗਾ। ਬਾਕੀ ਸਬ ਨੂੰ ਫੋਨ ਕੀਤਾ ਏ ਕਿ ਆਪਣੇ ਆਪਣੇ ਘਰੋਂ ਨਾ ਪ੍ਰਸ਼ਾ
ਹਾਂ ਮੈਂ ਆਲੂ ਪੂੜੀਆਂ ਬਣਾ ਨੀਆਂ
ਇੰਝ ਕਰੋ ਤੁਸੀਂ ਆਲੂ- ਪੂੜੀ ਵੈਸੇ ਤੈ ਮੈਂ ਸਹੀ ਦੱਸਾਂ ਜਿਨੂੰ ਵੀ ਫੋਨ ਜਿਹਨੂੰ ਵੀ ਫੋਨ ਕਰਦਾ ਮੈਂ ਨਾ ਕੋਈ ਕਹਿੰਦਾ ਜੇ ਮੈਂ ਪਾਸਤਾ ਬਣਾ ਲੈਂਨੇ ਹਾਂ ਕੋਈ ਕਹਿੰਦਾ ਜੇ ਮੈਕਰੋਨੀ ਕੋਈ ਕਹਿੰਦਾ ਜੇ ਮਿੱਠੀ ਸੇਵੀਆਂ। ਕੋਈ ਕਹਿੰਦਾ ਜੇ ਸੋਇਆਬੀਨ ਦੀ ਵੜੀਆਂ। ਹਨਾ ਕੋਈ ਕਹਿੰਦਾ ਵੇ
ਜੇਗੀ ਏ ਕੋਈ ਨੀ
ਮੈਂ ਦਾਲ ਰਹਿਣ ਦੇਨਾ ਵਾਂ ਇੱਕ ਕੰਮ ਕਰਨੇ ਆ। ਤੇ ਆਪਣਾ ਸਭ ਅਪਣੇ ਘਰੋਂ-ਘਰੀ ਪ੍ਰਸ਼ਾਦਾ ਬਣਾਨੇ ਹਾਂ। ਓਥੇ ਬਹਿ ਕੇ ਆਰਾਮ ਨਾਲ ਆਪਣਾ ਸੰਗਤ ਰਲ ਖਾ ਵਾਂਗੇ ਨਾਲੇ ਆਨੰਦ ਤੁਹਾਨੂੰ ਪਤਾ ਕਿੰਨਾ ਆਂਦਾ ਸੰਗਤ ਨਾਲ ਹਾਂਜੀ-ਹਾਂਜੀ ਤੇ ਪਿ ਅੱਛਾ ਜੀ ਤੁਹਾਨੂੰ ਸੂਟ ਦਿੱਤਾ ਸੀ ਮੇਰੀ ਮੰਮੀ ਨੇ ਸ
ਹਾਂਜੀ ਉਹ ਤਾ ਸੀ ਤਾਂ ਸੀ ਮੈਂ ਕਿੰਨਾ ਟਾਈਮ ਹੋ ਗਿਆ ਸੀ ਤਾ ਦਾ ਉਹ।
ਨਹੀਂ ਪਰਸੋਂ-ਪਰਸੋਂ ਦਿੱਤਾ ਸੀ ਨਾ ਤੁਹਾਨੂੰ ਬਲੂ ਕਲਰ
ਅੱਛਾ- ਅੱਛਾ-ਅੱਛਾ-ਅੱਛਾ ਉਹ ਨੀ ਅਜੇ ਟਾਈਮ ਲੱਗਿਆ ਨਹੀਂ-ਨਹੀਂ ਅਜੇ ਨਹੀਂ ਟਾਈਮ ਲਗਿਆ। ਉਹ ਬਸ ਹੁਣ ਵੇਖੋ ਕਲ ਸੰਡੇ ਵੇ ਕਲ ਕਰਾਂਗੀ ਕਟਿੰਗ ਉਹਦੀ
ਹਾਂ ਤੁਸੀਂ ਨਾ ਜਲਦੀ ਸੀਦੋ ਮੰਮੀ ਨੇ ਨਾ ਪਾਣਾ ਜੇ ਪੈਂਨਟ 'ਤੇ ਤੁਸੀਂ ਤੁਹਾਨੂੰ ਦੱਸਿਆ ਸੀ ਨਾ ਬੋਡਰ ਲਗਾ ਦੇਣਾ ਅਤੇ ਬਾਜੂ 'ਤੇ ਵੀ ਬੋਡਰ ਮਤਲਬ ਪਲਟੀ ਕਰਦੇ ਨਾ
ਹਾਂਜੀ ਹ ਤੁਸੀਂ ਉਹ ਪੋ ਟਾਉਜਰ ਚ ਕੁਛ ਕਹਿ ਰਹੇ ਸੀ ਕੁੱਛ ਕਰਨਾ ਸੀ
ਉਹ ਮੈਂ ਤੁਹਾਨੂੰ ਹਾਂ ਕਟਿੰਗ ਕਿਹਾ ਸੀ ਜਾਂ ਤੇ ਦੇਖਣਾ ਮੈਨੂੰ ਅਗਰ ਕੱਲ ਟਾਈਮ ਮਿਲਿਆ ਤੇ ਫੇਰ ਮੈਂ ਆਵਾਂਗਾ ਤੇ ਤੁਹਾਨੂੰ ਕਟਿੰਗ ਕਰ ਦਾਂਗਾ ਟਾਊਜਰ ਦੀ ਹੈ ਨਾ ਨਹੀਂ ਤੇ ਫੇਰ ਤੁਸੀਂ ਇੱਕ ਕੰਮ ਕਰਨਾ ਤੁਸੀਂ ਨਹੀਂ ਹਿਸਾਬ ਨਾਲ ਸੀਦੋ ਕੋਈ ਗੱਲ ਨਹੀਂ ਤੁਸੀਂ ਵਧੀਆ ਹੀ ਸੀਂਦੇ ਹੋ ਬਸ ਮਾੜੀ ਜੀ ਨਾ ਤੁਸੀਂ ਕੀ ਕਰਨਾ ਜਿਹੜੀ ਤੁਸੀਂ ਡੇਢ ਇੰਚ ਦੋ ਇੰਚ ਵਧਾਉਂਦੇ ਹੋ ਨਾ ਪਿਛਲਾ ਪੱਲਾ ਉਹ ਤੁਸੀਂ ਇੱਕ ਇੰਚ ਵਧਾਉਣਾ ਬਸ ਹਾਂਜੀ।
ਫਰੰਟ ਜਿਹੜਾ ਅਗਲਾ ਪਾਸਾ ਲਓਗੇ ਨਾ ਉਹ ਥੋੜਾ ਵਾਧੂ ਰੱਖ ਲੈਣਾ ਨਾ ਤਾਂ ਕਿ ਪਿਛਲਾ ਪਾਸਾ ਤੁਹਾਨੂੰ ਇੱਕ ਇੰਚ ਵਧਾਣਾ ਪਵੇ ਬਸ ਸਮਝ ਗਏ ਮੇਰੀ ਗੱਲ ਜਿਵੇਂ ਤੁਸੀਂ ਅਗਲਾ ਪਾਸਾ ਪਹਿਲੇ ਪੂਰਾ ਪੂਰਾ ਕੱਟਦੇ ਹੁੰਦੇ ਹੋ ਹਨਾ ਹੁਣ ਤੁਸੀਂ ਜਿਹੜਾ ਅਗਲਾ ਪਾਸਾ ਹੈਗਾ ਵੇ ਉਹ ਤੁਸੀ ਕੱਟੋ ਮਤਲਬ ਕੀ- ਐਕਸਟਰਾ ਲੈ ਕੇ ਮਤਲਬ ਅੱਧਾ ਇੰਚ ਫਾਲਤੂ ਬਟ ਪਿੱਛੋਂ ਦੀ ਅੱਧਾ ਇੰਚ ਮਾਈਨਸ ਕਰਦੋ ਸਮਝ ਗਏ ਹੋ, ਇੱਕ ਪਾਸੋਂ ਵਧਾ ਲੋ, ਤੇ ਦੂਜੇ ਪਾਸੋਂ ਘਟਾ ਲੋ, ਜੇ ਤੁਹਾਨੂੰ ਫੇਰ ਵੀ ਨੀ ਸਮਝ ਆਏਗਾ ਤੁਸੀਂ ਮੈਨੂੰ ਕੋਲ ਕਰ ਦੇ ਨਾ, ਤੇ ਮੈਂ ਤੁਹਾਡੇ
ਹਾਂਜੀ, ਕੋਈ ਨੀ ਠੀਕ ਆ, ਹੋਰ ਅੱਜ ਅਸੀਂ ਬਣਾ ਬਣਾਇਆ ਸੀ, ਪਨੀਰ ਦੀ ਭੁਰਜੀ ਬਣਾਈ ਸੀ।
ਕਜ਼ਨਸ ਦੇ ਘਰ ਆਏ ਦ ਅਸੀਂ। ਮਤਲਬ ਉਹ ਪੰਜਾਬ ਤੋਂ ਕਜ਼ਨਸ ਆਏ ਦੇ ਨੇ, ਉਹਨਾਂ ਦਾ ਡਿਨਰ ਸੀ, ਫਿਰ ਉਹਨਾਂ ਨੇ ਆਪਣੇ ਸੱਸ ਸਹੁਰਾ ਵੀ ਬੁਲਾ ਲਿੱਤੇ ਬਸ, ਉਹ ਫਿਰ ਤੁਹਾਨੂੰ ਪਤਾ ਵੱਡਿਆਂ ਚ ਥੋੜ੍ਹਾ ਮੈਨੂੰ ਝਾਕਾ ਆਉਂਦਾ, ਉਹ ਥੱਲੇ ਡਿਨਰ ਕਰ ਰਹੇ ਸੀ, ਮੈਂ ਕਿਹਾ ਚਲੋ ਉੱਥੇ ਜਾ ਕੇ ਤੁਹਾਨੂੰ ਫ਼ੋਨ ਕਰਾਂ।
ਹਮ, ਬਹੁਤ ਵਧੀਆ ਕੀਤਾ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਗੱਲ ਮਤਲਬ ਚਿਰਾਂ ਪਿੱਛੇ ਜਦੋਂ ਗੱਲਾਂ ਹੋਣ, ਤੇ ਗੱਲਾਂ ਕਰਨ ਦਾ ਆਨੰਦ ਹੀ ਬੜਾ ਵਧੀਆ।
ਆਈਓ ਬੰਦਾ। ਸਾਰੀ ਗੱਲਾਂ ਫਰੋਲ ਲੈਂਦਾ ਨਹੀਂ, ਉਹੀ ਤਾ ਉਹ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਫਿਰ ਬੰਦੇ ਨੂੰ ਚਲੋ ਬਸ। ਹਾਂਜੀ, ਠੀਕ।
ਪਿੱਛੇ ਸੁਣਿਆ ਸੀ, ਠੀਕ ਨਹੀਂ ਸੀ‌। ਭਾਜੀ, ਥੋੜਾ ਮਤਲਬ ਤਬੀਅਤ ਖਰਾਬ ਹੋ ਗਈ ਸੀ ਨਾ। ਮੈਨੂੰ ਟਾਈਮ ਹੀ ਨੀ ਮਿਲ ਪੁੱਛਣ ਦਾ।
ਅੱਛਾ, ਹਾਂਜੀ। ਨਹੀਂ ਹੁਣ ਤਾਂ ਠੀਕ ਨੇ। ਫ਼ਰਕ ਏ ਚੱਲ ਰਿਹਾ ਟ੍ਰੀਟਮੈਂਟ ਉੱਥੋਂ ਹੀ ਚੱਲ ਰਿਹਾ, ਚੰਡੀਗੜ੍ਹ ਤੋਂ ਹੀ।
ਅੱਛਾ। ਅੱਛਾ, ਚਲੋ ਕੋਈ ਨੀ ਹੋ ਜਾਣਗੇ ਠੀਕ ਥੋੜਾ ਬਹੁਤ
ਹਾਂਜੀ, ਮੌਸਮ ਹੋਈ ਆ।
ਬਹੁੋ ਫਿਰਰ ਬਾਹਰ ਨਿਕਲੋ ਫਿਰ ਉਈ ਲੂ ਹੁੰਦੀ ਜੇ, ਫੇਰ ਇਸੀ ਚ ਆਓ। ਏਸੀ ਵੀ ਅੱਜ ਕੱਲ ਬਿਮਾਰ ਹੀ ਬਣਿਆ ਪਿਆ। ਪਰ ਐ ਰਿਹਾ ਵੀ ਨਹੀਂ ਜਾਂਦਾ ਏਸੀ ਬ
ਉਹੀ ਉਹ ਨੀ ਰਿਹਾ। ਜਾਂਦਾ ਏ ਸੀ ਬਿਨਾਂ ਵੀ। ਹਾਂਜੀ, ਨਹੀਂ ਕਰ ਦਿੰਨੀ ਹੈ ਬਾਹਰ ਤੇ ਵੀ ਕਰ ਧਨੀਆਂ।
ਅੱਛਾ, ਪਤਾ ਮੈਂ ਨਾ ਦੇਖੋ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਨਾ ਕੰਮ ਬੰਦ ਕੀਤਾ ਦਾ। ਮੇਰੇ ਕੋਲ ਟਾਈਮ ਨਹੀਂ ਹੁੰਦਾ ਨਾ ਫੈਕ ਵੀ ਹੈਗੀ ਆਪਨੀ ਹਨਾਂ। ਤੇ ਹੁਣ ਮੇਰੇ ਕੋਲ ਬੜੇ ਕਸਟਮਰ ਆਂਦੇ ਤੇ ਹੁਣ ਮੈਂ ਐਵੇਂ ਕਰਨਾ ਤੁਸੀਂ ਨਾ ਮੈਨੂੰ ਆਪਣਾ ਨਾ ਵਿਜਟਿੰਗ ਕਾਰਡ ਦੇ ਦੋ, ਤੇ ਉਹਦੇ ਤੇ ਹਨਾ ਮੈਂ ਨਾ ਤੁਹਾਡਾ
ਹਾਂ, ਠੀਕ ਹੈ। ਮੈਂ ਤੁਹਾਨੂੰ ਵਟਸਐਪ ਕਰ ਦਿੰਦੀ ਹਾਂ।
ਹਾਂਜੀ, ਬਿਲਕੁਲ। ਕੋਲ ਤੁਸੀਂ ਕੰਮ ਕਰਨਾ। ਤੁਸੀਂ ਮੈਨੂੰ ਵਟਸਐਪ 'ਤੇ ਨਾ ਆਪਣਾ ਵਿਜ਼ਿਟਿੰਗ ਕਾਰਡ ਭੇਜ ਦੋ। ਤੇ ਮੈਂ ਜਾਂ ਤੇ ਮੈਂ ਵਟਸਐਪ ਸਟੇਟਸ ਪਾ ਦਿੰਨਾ ਜਾਂ ਤੇ ਕੋਈ ਵੀ ਕਸਟਮਰ ਮੇਰੇ ਕੋਲ ਕੁੱਛ ਹੈਗਾ ਤੇ ਮੈਂ ਓਨੂੰ ਤੁਹਾਡਾ ਹੀ ਨੰਬਰ ਦੇ ਦਾਂਗਾ ਨਾ।
ਠੀਕ ਆ।
ਹਾਂਜੀ, ਹਾਂਜੀ ਹੋਰ ਸੁਣਾਓ ਘਰ ਪਰਿਵਾਰ ਸਭ। ਮੈਂ ਪਿੱਛੇ ਤੁਸੀਂ ਸਟੇਟਸ ਪਾਇਆ ਸੀ ਤੁਹਾਡੀ ਕੁੜੀ ਦਾ ਬੜਾ ਸੋਹਣਾ ਸ਼ਬਦ ਬੋਲਦੀ ਹੈ ਗੁਰਦੁਆਰੇ। ਸਹਿਬ ਬੜਾ ਪਿਆਰੇ ਹੀ ਹੈ। ਹਾਂ ਦੇਖੋ ਪਾਪਾ ਵੀ ਉਹਦੇ ਕਰਦੇ ਨੇ ਹਾਂ ਵਾਰੀਆਂ ਬੜੀ ਸੋਣੀ ਦੇੰਦੀ ਏ ਮੈਂ ਵਾਰੀਆਂ ਸੁਣੀਆਂ ਸੀ ਸੁਖਮਨੀ ਸੈਬ ਦੀ ਤੇ ਨਾ ਇਨੀ ਛੋਟੀ ਏ ਤੇ ਅਪਣਾ ਕਿਵੇਂ ਸੇੱਖ ਗੀ ਏ, ਇਨੀ ਛੋਟੀ
ਬਸ ਏਕ ਗੁਰਦੁਆਰੇ ਜਾਂਦੀ ਸੀ ਮੇਰੇ ਨਾਲ ਰੋਜ਼ ਤੇ ਔ ਬਸ ਵੇਖਦੀ ਸੀ ਨਾ ਬਈ ਸਿ਼ਨ ਸ਼ੌਕ ਹੈਗਾ ਸੀ। ਔ ਅਜੇ ਪੰਜਾਬੀ ਲੱਗੀ ਵੀ ਨੀ ਸੀ ਏਨੂੰ ਸਕੂਲ ਚ ਤੇ ਏਨੂੰ ਆਪੇ ਈ ਪੜ੍ਹਨੀ ਆ ਗੀ ਪੰਜਾਬੀ ਆਪੇ ਪੰਜਾਬੀ ਚ ਕਰਦੀ ਏ ਪਾਠ ਵੇਖੋ।
ਅੱਛਾ ਹਾਂ ਮੈਂ ਕੈਣਾ ਮੈਂ ਵਾਰੀ ਸੁ ਸੁਨੀ ਮੈਂ ਤੇ ਮੇਰ ਮੇਰਾ ਬੜਾ ਦੇਲ ਖੋਸ਼ ਹੋਯਾ ਮੈਂ ਕਿਆ ਬਈ ਐ ਤੇ ਬੜਾ ਪਿਆਰਾ ਕਿਰ ਪਾਠ ਕਰਦੀ ਏ। ਫੇਰ ਜਦੋ ਤੁਸੀਂ ਸਟੇਟਸ ਪਾਯਾ ਸ਼ਬਦ ਔ ਤੇ ਬੜਾ ਅੱਛਾ ਮਲਬ ਮੈਨੂੰ ਬੜਾ ਵਧੀਆ ਲੱਗਿਆ, ਮੈਂ ਕਿਆ ਚਲੋ ਬੱਚੇ ਚੰਗੇ ਪਾਸੇ ਲੱਗੇ ਦੇ ਨੇ। ਪਾਜ ਬੜਾ ਸੋਣਾ ਕੀਰਤਨ ਕਰਦੇ ਨੇ ਮੈਂ ਪਿੱਛੇ ਅਪਣਾ ਗੁਰਦੁਆਰੇ ਸੈਬ ਗਿਆ ਸੀ ਕੀਰਤਨ ਕਰ ਰਹੇ ਸੀ ਬੜਾ ਬੜੀ ਅੱਛੀ ਆਵਾਜ਼ ਓਨਾਂ ਦੀ ਵੀ।
ਅੱਛਾ ਆਹ ਸਭ ਤੁਹੈਡੀਆਂ ਅਸੀਸਾਂ ਨੇ।
ਬਸ ਹੋਣ ਅਸੀ ਵੀ ਨਾ ਕੀਰਤਨ ਵਗੈਰਾ ਜਦੋਂ ਵੀ ਕਰਾਣੈ ਨਾ ਘਰ ਪਾਠ ਵਗੈਰਾ ਤੇ ਕੀਰਤ ਤਨ ਭਾਜੀ ਕੋਲ ਹੀ ਕਰਾਨੈ। ਕਿਉਂਕਿ ਮੇਰਾ ਬੜਾ ਮਨ ਏ ਕਿ ਅਸੀਂ ਘਰ ਬੁਲਾਈਏ ਤੁਵਾਨੂੰ ਤੁਵਾਡਾ ਫੇਰ ਆਪਾਂ ਥੋੜਾ ਕਰੀਏ ਥੋੜਾ ਹੈ ਨਾ। ਘਾਰ ਬੰਦਾ
ਔ ਤਾਂ ਹੈ ਹੀ ਏ ਖੁਸ਼ ਤੀ ਜਾਂਦੀ ਅਪਣੇ ਵੇਖੋ ਕੋਈ ਮੌਕਾ ਹੋੰਦੈ ਬੰਦਾ ਮਿਲਦ
ਹਾਂਜੀ ਬਿਲਕੁਲ, ਦੇਖੋ ਮੌ ਕੇ ਤੇ ਈ ਆਯਾ ਜਾਂਦਾ ਜੇ। ਐੰਜ ਤੇ ਕੋਈ ਵੀ ਨੀ ਵੇਲਾ ਹੁੰਦਾ ਸਭ ਅਪ ਅਪਣੇ ਘਰੋ ਘਰੀ ਬਿਜੀ ਨੇ, ਹਾਂਜੀ ਹਾਂਜੀ ਅੱਜ ਬਸ ਹੋਰ ਸੁਣਾਓ ਕੀ ਕਰ ਰੇ ਸੀ?
ਅਸੀਂ ਰੋਟੀ ਖਾਂਧੀ ਸੀ, ਹੋਣੇ ਫਰੀ ਹੋਏ ਸੀ ਬਸ ਬਿਸਤਰੇ ਵਗੈਰਾ ਲਗਾਏ ਨ ਤੇ
ਅੱਛਾ ਅੱਛਾ ਅੱਛਾ ਅੱਛਾ ਬਸ ਮੈਂ ਵੀ ਤਾਂ ਹੀ ਫੋਨ ਕੀਤਾ ਸੀ, ਮੈਕਾ ਕਾਫੀ ਟ ਟਾਈਮ ਹੋ ਗਿਐ ਬਰੇ ਗੱਲ ਹੀ ਨੀ ਹੋਈ। ਮੈਂ ਬੜਾ ਹੋ ਰਿਆ ਸੀ ਮੈਂ ਕਿਆ ਮੈਂ ਤਵੈਨੂੰ ਫੋਨ ਕਰਾਂ ਯਾਰ। ਮਤ ਕਾਫੀ ਟਾਈਮ ਬਦਲ ਗੱਲ ਨਾ ਹੋੲਏ ਬੰਦੇ ਦੀ ਤੇ ਬੰਦਾ ਥੋਰਾ ਉਧਰ ਜਾਂਦਾ ਏ ਮੇਰਾ ਵੀ ਬਸ ਉਹੀ ਹਿਸਾਬ ਹੈ ਸੀ ਹਾਂਜੀ ਚਲੋ ਠੀਕ ਆ ਫਿਰ ਭੈਣ ਜੀ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਲੈ ਮੇਰੀ ਸੁਣ ਲੈ ਇੱਕ